ਧੁੱਪ ਆ, ਤੇ
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਹੋ?
ਬਸ ਵਧੀਆ ਆਪ ਸੁਣਾਓ ਹੋਰ ਕਿਵੇਂ?
ਹਾਂਜੀ-ਹਾਂਜੀ, ਵਧੀਆ ਤੁਸੀਂ ਦੱਸੋ?
ਬਸ ਵਧੀਆ, ਹੋਰ ਕੀ ਕਰ ਰਹੇ ਓ?
ਹਾਂਜੀ ਫਰੀ ਆ, ਤੁਸੀਂ ਦੱਸੋ?
ਰੋਟੀ -ਪਾਣੀ, ਰੋਟੀ-ਪਾਣੀ ਵਗੈਰਾ ਖਾ ਲਿਆ?
ਹਾਂਜੀ।
ਹਾਂਜੀ।
ਅੱਜ ਕੀ ਬਣਾਇਆ ਸੀ?
ਅੱਜ ਅਸੀਂ ਰਾਜਮਾ-ਚਾਵਲ।
ਅੱਛਾ ਰਾਜਮਾ-ਚਾਵਲ ਸਭ ਬੱਚਿਆਂ ਦਾ ਹੀ ਫੇਵਰੇਟ ਹੁੰਦੇ ਆ। ਜੀ ਅਸੀਂ ਅੱਜ ਦੁਪੇਰੇ ਬਣਾਏ ਸੀਗੇ ਆਲੂ- ਪੂੜੀਆਂ ਵਗੈਰਾ ਬਣਾਈਆਂ ਸੀ।
ਠੀਕ ਐ ਜੀ।
ਤੇ ਸਾਡੇ ਓਹੀ ਸਮਾਨ ਬਚ ਗਿਆ ਸੀਗਾ ਪੂਰੀਆਂ ਸਾਡੇ ਤੇ ਲੱਗ ਗਈਆਂ ਸੀ। ਪਰ ਸਾਡੇ ਏ ਸਬਜ਼ੀ ਬਾਚ ਗੀ ਤੇ ਉਹੀ ਇਸਤੇਮਾਲ ਕਰ ਲਈ ਰਾਤੀ ਖਾਣ ਵਾਸਤੇ ਹੋਰ ਸੁਣਾਓ? ਹੋਰ ਥੋੜਾ- ਥੜਾ ਮੌਸਮ ਕੈਸਾ ਆ ਠੀਕ ਹੈ, ਗਰਮੀ ਐ ਜਾਂ ਨਈ ਐ। ਹੈਲੋ।
ਹਾਂਜੀ, ਹੋਰ ਦੱਸੋ?
ਹਾਂਜੀ, ਤੁਹਾਡੇ ਓਥੇ ਮੌਸਮ ਕੈਸਾ ਐ? ਗਰਮੀ ਹੈ ਜਾਂ ਨਈ ਹੈ ਗਰਮੀ।
ਸਾਡੇ ਮੌਸਮ ਤਾਂ ਹੀ ਬੋਤ ਦੱਸਾਂ ਨਾ, ਸਹੀ ਨਾ ਦੱਸਾਂਗਾ ਬੋਤ ਹੀ ਜ਼ਿਆਦਾ ਗਰਮੀ ਐ। ਕਿ ਏਸ ਟੇਮ ਦੀ ਨਾ ਬੋਤ ਗਰਮੀ ਪੈ ਰਹੀ। ਆਪਾਂ ਕੇਹ ਦਿੰਦੇ ਆ ਵੀ ਸ਼ਾਮ ਨੂੰ ਪਰ ਸ਼ਾਮ ਨੂੰ ਵੀ ਬੋਤ ਜਾਦਾ ਗਰਮੀ ਏ।
ਨੀ ਸਾਡੇ ਏਥੇ ਤੇ ਤਾਂ ਬੋਤ ਅੱਛਾ ਆ। ਸਾਡੇ ਇੱਧਰ ਗਰਮੀ ਇਤਨੀ ਨੀ ਪੈ ਰਹੀ ਹੈ ਸਾਡੇ ਏਧਰ ਗਰਮੀ ਹਜੇ ਆ ਠੀਕ ਐ ਪਰ ਸ਼ਾਮ ਵਾਲਾ ਮੌਸਮ ਠੰਡਾ ਹੋ ਜਾਂਦਾ ਆ।
ਸਾਡੇ ਏਧਰ ਬੋਤ ਗਰਮੀ ਹੈਗੀ ਕਿਉਂਕਿ ਸ਼ਾਮ ਨੂੰ ਵੀ ਠੰਢਾ ਨੀ ਹੁੰਦਾ ਕਿਉਂਕਿ ਦੇਖੋ ਏਧਰ ਵੈਸੇ ਕੁਛ ਕੁ ਜਾਦਾ ਪੰਜਾਬ ਚ ਜਾਦਾ ਹੀ ਗਰਮੀ ਪੈਂਦੀ ਹੈਗੀ।
ਬਿਲਕੁਲ-ਬਿਲਕੁਲ, ਹਰ ਪਾਸੇ ਦਾ ਏਹੀ ਹਾਲ ਏ ਚ ਸ਼ਾਮੀ ਮੌਸਮ ਠੰਡਾ ਹੋ ਜਾਂਦਾ ਆ। ਹੁਣ ਸਾਡਾ ਠੰਡਾ ਨੀ ਏ ਦੁਪੇਰ ਵੇਲੇ ਇੰਨੀ ਗਰਮੀ ਹੁੰਦੀ ਐ। ਪਰ ਸ਼ਾਮੀ ਮੌਸਮ ਇਕਦਮ ਠੰਡਾ ਹੋ ਜਾਂਦਾ ਏ।
ਸਾਡਾ ਤਾਂ ਹਜੇ ਵੀ ਮੌਸਮ ਮਤਲਬ ਕਿ ਠੰਡਾ ਨੀ ਹੈਗਾ। ਹੋਰ ਦੱਸੋ ਤੁਸੀਂ ਸਵੇਰੇ ਚ' ਕਿੰਨੇ ਵਜੇ ਉੱਠਦੇ ਓ?
ਹੁਣ ਤੇ ਛੁੱਟੀਆਂ ਬੱਚੇ ਦੀ ਚੱਲਦੀਆਂ ਨੇ ਤੇ ਮੈਂ ਸਵੇਰੇ ਫਿਲਹਾਲ ਤਾਂ ਮੈਂ ਉੱਠਦੀ ਆ ਚਾਰ ਵਜੇ ਅਗਰ ਛੁੱਟੀਆਂ ਚੱਲਦੀਆਂ ਹੋਣ ਤੇ ਫਿਰ ਮੈਂ ਉੱਠਦੀ ਆ ਸੱਤ ਵਜੇ ਨਾਲ।
ਵੈਸੇ ਸਵੇਰੇ ਉੱਠਣ ਦੇ ਆਪਾਂ ਨੂੰ ਬੋਤ ਸਾਰੇ ਫ਼ਾਇਦੇ ਆ ਨਾ ਤੁਸੀਂ ਦੱਸ ਸਕਦੇ ਓ।
ਹਾਂ ਸਵੇਰੇ ਉੱਠਣ ਪਤਾ ਕੀ ਹੁੰਦਾ ਏਕ ਮਾਇੰਡ ਫਰੈਸ਼ ਰੇਂਦਾ ਯਾਂ। ਏਕ ਨਾਲੇ ਨਾ ਸਾਡੀ ਜਿੜੀ ਅੰਦਰ ਮਤਲਬ ਮਤਲਬ ਕੇਂਦੇ ਨਾ ਫੀਲਿੰਗ ਅੱਛੀ ਰੇਂਦੀ ਏ। ਸਾਰੇ ਦਿਨ ਮਤਲਬ ਨੈਗੇਟਿਵਿਟੀ ਨੀ ਵਗੈਰਾ ਨੀ ਆਂਦੀ ਰੈਗੀ।
ਹਾਂਜੀ।
ਹਾਂਜੀ, ਇਸ ਕਰਕੇ ਔਰ ਆਪ
ਵੈਸੇ ਵੀ ਬਸ ਮੈਂ ਸਵੇਰੇ ਛੇ ਵਜੇ ਉੱਠਦੀ ਆ। ਵੈਸੇ ਤਾਂ ਮੈਂ ਕੋਸ਼ਿਸ਼ ਤਾਂ ਪੰਜ ਵਜੇ ਦੀ ਕਰਦੀ ਆ ਵੈਸੇ ਮੈਂ ਛੇ ਤੇ ਉੱਠ ਜਾ। ਪਰ ਰਾਤ ਨੂੰ ਥੋੜ੍ਹੀ ਦੇਰ ਤੱਕ ਜਾਗਦੇ ਰੇਂਦੇ ਆ ਤਾਂ ਕਰਕੇ ਸੌਂਦੇ ਨੀ ਉਹਦੀ ਵਜ੍ਹਾ ਕਰਕੇ, ਸਵੇਰੇ ਛੇ ਵਜੇ ਉੱਠ ਜਾਂਦੇ ਹਾਂ। ਤੇ ਇਸ ਤੋਂ ਬਾਅਦ, ਬਸ ਇੰਨਾ ਹੁੰਦਾ ਕਿ ਉੱਠ ਕੇ ਸਾਰਾ ਦਿਨ ਕੰਮ ਕਰੋ, ਵੈਸੇ ਤਾਂ ਸਵੇਰੇ ਉੱਠਣ ਦੇ ਆਪਾਂ ਨੂੰ ਬੋਤ ਈ ਜ਼ਾਦੇ ਫੈਦੇ, ਦੇਖੋ ਸਵੇਰੇ ਉੱਠ ਕੇ ਬੰਦਾ, ਸੈਰ ਕਰ ਲੈਂਦਾ। ਠੰਡੀ ਮਤਲਬ 'ੲ ਚੰਗੀ, ਜੇੜੀ ਸਵੇਰੇ ਜਲਦੀ ਹਵਾ ਮਿਲਦੀ ਐ ਨਾ ਸਵੇਰੇ ਸਵੇਰੇ ਸਾਫ਼ ਹੁੰਦੀ ਐ ਵੈਸੇ ਹਵਾ, ਕਿ ਸਾਰਾ ਵਾਤਾਵਰਨ ਰਾਤ ਨੂੰ ਸ਼ਾਂਤ ਹੁੰਦਾ ਗਾ। ਉਦੇ ਕਰਕੇ ਵੈਸੇ ਵੀ ਠੰਡੀ ਠੰਡੀ ਹਵਾ ਹੁੰਦੀ ਐ, ਸਾਫ਼ ਹੁੰਦੀ ਐ, ਜਦੋਂ ਆਪਾਂ ਨੂੰ ਬੋਤ ਜਾਦਾ, ਬਈ ਮਤਲਬ ਕਿ ਆਪਣਾ ਮਾਇੰਡ ਵੀ ਇੱਕਦਮ ਫਰੈਸ਼ ਹੁੰਦਾ, ਇੱਕ ਹਿਸਾਬ ਨਾਲ ਜੋ ਆਪਾਂ ਗੁਰ ਦਵਾਰੇ ਵਗੈਰਾ ਜਾਨੇ ਆਂ, ਔਦੋਂ ਬਾਬਾ ਜੀ ਪਾਠ ਸੁਣਾਉਂਦੇ ਆ ਹਨਾ, ਉਦੋਂ ਸਾਰਾ ਮਨ ਮਤਲਬ ਕਿ, ਵਧੀਆ ਸ਼ਾਂਤ ਹੋ ਜਾਂਦਾ ਐ। ਮ ਸਾਰਾ ਦਿਨ ਵੀ ਵਧੀਆ ਲੰਘਦਾ ਵਾ, ਕਿਉਂਕਿ ਮਨ ਵਿੱਚ ਕੋਈ ਵੀ ਐਵੇਂ ਦੇ ਬੁਰੇ ਖਿਆਲ ਨੀ ਆਉਂਦੇ, ਵੀ ਅਸੀਂ ਹਾਂ ਵੀ ਐਵੇਂ ਕਰੀਏ।
ਟਾਈਮ ਵੇਸਟ ਸਾਡਾ ਨਈ ਹੋਇਆ ਹੈ, ਕਿ ਅਸੀਂ ਮਤਲਬ ਟਾਈਮ ਤੇ ਔਠ ਗਏ ਆਂ ਫਿਰ ਟਾਈਮ ਤੇ ਫਰੀ ਹੋ ਗੇ ਆ, ਆਪਣਾ ਕੰਮ ਕੁੱਮ ਨਿਪਟਾ ਲੇਆ ਐ, ਅਗਰ ਅਸੀ ਮੋਰਨਿੰਗ 'ਚ
ਉੱਠਦੇ ਆ ਨਾ, ਓਨੀ ਜਲਦੀ ਆਪਣਾ ਕੰਮ ਜਾਦਾ ਜਲਦੀ ਫਰੀ ਹੋ ਜਾਂਨੇ ਆਂ ਆਪਾਂ।
ਤੇ ਪਤਾ ਕੀ ਐ, ਮੋਰਨਿੰਗ 'ਚ ਉੱਠਣ ਨਾਲ ਨਾ ਕੰਮ ਜਲਦੀ ਨੀਪਟਦਾ ਹੈ, ਪਰ ਆਪਾਂ ਸਾਨੂੰ ਐ ਨੀ ਹੁੰਦਾ ਕਿ ਸਾਰਾ ਦਿਨ ਕੰਮ ਕਰਨਾ ਆ, ਅਸੀਂ ਮੋਰਨਿੰਗ ਉੱਠਾਂਗੇ ਨਾ ਜਲਦੀ ਸਾਡਾ ਸਾਰ ਦਿਨ ਕੰਮ ਪਿਆ ਰੇਗਾ, ਹੁਣ ਐ ਕਰਨਾ ਆ, ਐ ਕਰਨਾ ਯਾਂ।
ਹਾਂਜੀ-ਹਾਂਜੀ, ਐ ਤਾਂ ਹੈ।
ਟੈਮ ਦਾ ਪਤਾ ਨੀ ਲੱਗਦਾ ਤਾਨੂੰ, ਤਾਡਾ ਟੈਮ ਕਿਸ ਟਾਈਮ ਬਿਤ ਗਿਆ।
ਹਾਂਜੀ-ਹਾਂਜੀ, ਵੈਸੇ ਤਾਂ ਅੱਜ-ਕੱਲ੍ਹ ਦੈਣੀ, ਦੈਣੀ ਇੰਨੇ ਵੱਡੇ ਹੋ ਗਏ ਆ ਹਨਾ, ਦੇਖੋ। ਦੇਨ 'ਚ ਸਾਰਾ ਦੇਨ, ਆਪਾਂ ਸਵੇਰੇ ਜਲਦੀ ਔਠ ਕੇ, ਜੇ ਦਸ ਵਜੇ ਨੂੰ ਔਲਮੋਸਟ ਸਾਰੇ ਕੰਮ, ਨਿਬੇੜ ਲੈਂਦੇ ਆਗੇ।
ਬਿਲਕੁਲ-ਬਿਲਕੁਲ, ਬਿਲਕੁਲ।
ਦਾਸ ਵਜੇ, ਅੱਜ-ਕੱਲ੍ਹ ਤਾਂ ਵੈਸੇ ਵੀ ਦਾਸ-ਆਠ, ਸਾਢੇ ਆਠ ਵਜੇ ਗਰਮੀ ਏੱਨੀ ਪੈਣੀ ਸਟਾਰਟ ਹੋ ਜਾਂਦੀ ਐ, ਨਾ ਕਿ ਹੱਦੋਂ ਵੱਧ ਕੇ ਕੀ ਬੰਦਾ ਨਾ, ਸਹੀ ਮੈਨੇ ਦੱਸਾ ਨਾ ਗਰਮੀ ਬੋਤ ਜ਼ਾਦਾ ਈ ਪੈ ਰਈ ਐ, ਇਸ ਵਾਰ। ਸੋ ਗਰਮੀ ਦਾ, ਕੀ ਚੱਲਦਾ ਪਿਆ?
ਦੁਪੈਰੇ ਹੁੰਦੀ ਐ, ਪਰ ਤਿੰਨ-ਚਾਰ ਦਿਨ ਹੋ ਗਏ, ਗਰਮੀ ਦਾ ਮਤਲਬ ਠੀਕ ਹੈ ਸਾਡੇ ਦੋ ਦਿਨ ਪੈਲਾਂ, ਸਾਡੇ ਏੱਧਰ ਬਰਫ਼ ਪੀ, ਔਲੇ ਪੇ, ਤੇ ਮੀਂਹ
ਅੱਛਾ ਜੀ।
ਔਸ ਤੋਂ ਬਾਦ ਏਕ ਦੇਨ ਮੌਸਮ ਠੀਕ ਰਿਆ, ਫੇਰ ਏਕ ਦਿਨ ਗਰਮੀ ਰੀ, ਫੇਰ ਅੱਜ ਵੀ ਮਤਲਬ ਇਤਨੀ ਗਰਮੀ ਨੀ ਸੀ। ਦੁਪੈਰੇ ਗਰਮੀ ਹੁੰਦੀ ਏ, ਜਿੱਯਨੀ ਹੁੰਦੀ ਏ, ਸ਼ਾਮ ਵੇਲੇ ਫੇਰ ਮੌਸਮ
ਇਧਰ ਬਰਫ਼ ਪੈ ਪੈਣ ਦੇ ਕਰਕੇ ਫਿਰ ਮੌਸਮ ਠੀਕ ਰੈ ਗਿਆ ਹੋਣਾ ਨਾ, ਸਾਡੇ ਏਧਰ ਪੰਜਾਬ ਵਿੱਚ ਤੇ ਗਰਮੀ ਏਨੀ ਕੁ ਜ਼ਾਦਾ ਹੋ ਗੀ ਏ ਨਾ, ਕਿ ਦੇਖੋ ਅ ਰਾਤੀ ਮੌਸਮ ਥੋੜ੍ਹਾ ਠੰਡਾ ਸੀਗਾ, ਪਰ ਹੁਣ ਫੇਰ ਔਹੀ ਹਾਲ ਏਨੀ ਗਰਮੀ ਤੇਜ਼, ਪੂਰੀ ਫੁੱਲ ਗਰਮੀ।
ਬਿਲਕੁਲ-ਬਿਲਕੁਲ ਸਹੀ ਕੈ ਰੇ ਔ ਤੁਸੀਂ, ਐਹੀ ਗੱਲ ਨਾ, ਹਰ ਪਾਸੇ ਗਰਮੀ ਬੋਤ ਜ਼ਾਦਾ ਹੋ ਰਹੀ ਐ। ਬੱਚੇ ਕੈਂਦੇ ਆ ਕੁਮਾਨ ਲੈ ਕੇ ਜਾਔ, ਛੁੱਟੀਆਂ ਨੇ, ਪਰ ਗਰਮੀ 'ਚ ਕਿੱਥੇ ਜਾਯਾਂ ਜਾ ਛੁਟਿਆਂ ਵਿੱਚ ਕੁਮਾਨ ਕਿਉ ਕਿ ਗਰਮੀ ਇਤਨੀ, ਕਿੱਥੇ-ਜਿੱਥੇ ਵੀ ਇਨਸਾਨ ਜਾਏਗਾ ਉਥੇ ਗਰਮੀ ਈ ਐ।
ਹਾਂਜੀ-ਹਾਂਜੀ, ਅੱਜ-ਕੱਲ੍ਹ ਤਾਂ ਤਾਪਮਾਨ ਹੀ ਇੰਨਾ ਵੱਧ ਗਿਆ ਨਾ, ਤੁਸੀਂ ਬਸ ਪੁੱਛੋ ਨਾ। ਤਾਪਮਾਨ ਦਾ ਤਾਂ ਹਾਲ
ਬਿਲਕੁਲ-ਬਿਲਕੁਲ ਸਈ ਕੇ ਰੇ ਐ।
ਅੱਜ-ਕੱਲ੍ਹ ਜੇੜੇ ਲੋਕ ਵੈਸੇ ਵੀ, ਬਾਰ ਠੰਡੇ ਇਲਾਕੇਆਂ ਚ ਘੁੰਮਨ ਜਾ ਰੇ ਐ।
ਬਸ ਠੰਡੇ ਇਲਾਕੇਆਂ ਚ ਈ ਆ ਕੁਛ ਕ ਠੰਡਕ, ਨਈ ਤਾਂ ਬੱਸ 'ਚ ਜਦ ਠੰਡੇ ਇਲਾਕੇਆਂ ਤੋਂ ਬਾਰ ਆਉਂਨੇ ਆ। ਫੇਰ ਤਾਪਮਾਨ ਓਥੇ ਈ ਆ ਜਾਂਦਾ, ਗਰਮੀ ਤਾਂ ਫੇਰ ਉਨੀਂ ਹੁੰਦੀ ਆ।
ਠੰਡੇ ਇਲਾਕੇਆਂ ਵਿੱਚ ਵੀ ਨੀ, ਹੈ ਇਤਨੀ ਠੰਡਕ ਸਈ ਦੱਸਾਂ ਤੇ ਮੈਂ। ਠੰਡੇ ਇਲਾਕੇਆਂ ਵਿੱਚ ਵੀ ਇਸ ਟਾਈਮ ਗਰਮੀ ਪੈਂਦੀ- ਪੈਂਦੀ ਏ, ਇੱਕ ਮਹੀਨਾ ਓਥੇ ਵੀ ਗਰਮੀ ਪੈਂਦੀ, ਠੰਡੇ ਇਲਾਕੇ ਚ, ਪੈਂਦੀ- ਪੈਂਦੀ ਜੁਲਾਈ 'ਚ ਇਤਨੀ ਨੀਂ ਪੈਂਦੀ ਐ, ਬਟ ਏਹ ਐ ਕਿ ਉੱਥੇ ਬਰਫ਼ ਮਤਲਬ ਕਿ, ਏਸੀ ਵੈਰਾ ਲਾਣ ਦੀ ਲੋੜ ਨਈ ਐ ਪਰ ਪੱਖੇ, ਫੇਰ ਵੀ ਚੱਲਦੇ ਐ।
ਹਾਂਜੀ -ਹਾਂਜੀ, ਏਹ ਤਾਂ ਹੈ।
ਏਸ ਕਰਕੇ ਹਰ ਪਾਸੇ ਈ ਗਰਮੀ ਐ, ਕਿਤੇ ਬੰਦਾ ਜਾ ਈ ਨੀਂ ਪਾ ਰਿਆ, ਗਰਮੀ ਸਾਰੀਆਂ ਈ, ਛੁੱਟੀਆਂ ਐਵੇਂ ਈ ਗਰਮੀ ਚ ਸਾਰੀਆਂ ਨਿਕਲ ਗੀਆਂ, ਹੁਣ ਤਿਆਰੀ ਐ ਸਕੂਲ ਖੁੱਲਣ ਦੀ।
ਹਾਂਜੀ- ਹਾਂਜੀ।
ਬਸ, ਹੋਰ ਰੈਹ ਗਏ ਵੀਹ -ਪੱਚੀ ਦਿਨ, ਸਕੂਲ ਖੁਲਣ ਨੂੰ।
ਹੋਰ ਦੱਸੋ ਤੁਸੀ ਕਿਤਾਬਾਂ, ਵਗੈਰਾ ਪੜ੍ਹਦੇ ਓ ਜਾਂ ਅਖਬਾਰ
ਮੈਂ ਬੁੱਕਸ ਜਾਦਾ ਪੜਨੀ ਆਂ, ਕਿਤਾਬਾਂ ਪੜ੍ਹਨਾ ਮੈਨੂੰ ਜਾਦਾ ਅੱਛਾ ਲੱਗਦੈ ਆ।
ਹਾਂਜੀ- ਹਾਂਜੀ, ਕਿਤਾਬਾਂ ਦੇ ਵੈਸੇ ਤਾਂ, ਆਪਾਂ ਨੂੰ ਬੌਤ ਸਾਰੇ ਫਾਏਦੇ ਹੁੰਦੇ ਆ ਹੈਨਾ ਬਸ ਆਪਨੀ ਮਤਲਬ ਕਿ ਪੜ੍ਹਨ- ਪੜ੍ਹਾਈ ਵਿੱਚ ਵਧੀਆ। ਹੁੰਦੇ ਆ ਗੇ, ਆਪਾਂ ਨੂੰ ਪਾਪਾ ਪੜ੍ਹਨਾ ਵਧੀਆ ਸਿੱਖ ਜਾਂਨੇ ਆਂ।
ਜੀ -ਜੀ।
ਕੁਝ ਕ ਗੱਲਾਂ ਦਾ ਆਪਾਂ ਨੂੰ ਕਤਾਬਾਂ ਵਿੱਚੋਂ ਪਤਾ ਲੱਗ ਜਿਵੇਂ ਤਿਹਾਸ ਬਾਰੇ ਪਤਾ ਚੱਲਦਾ, ਇਤਿਹਾਸਕ ਕਿਤਾਬਾਂ ਚੋਂ
ਹਾਂਜੀ- ਹਾਂਜੀ।
ਤੁਸੀਂ ਵੈਸੇ, ਕੇਹੜੀਆਂ ਕਿਤਾਬਾਂ ਪੜ੍ਹਦੇ ਓ?
ਮੈਂ ਜੈਅਦਾਤਰ ਪੜ੍ਹਦੀ ਆਂ ਅ ਜਿਵੇਂ ਹੋ ਗੀ ਜਰਨਲ ਨੌਲੇਜ ਜਾ ਆਂਦੀ ਐ ਨਾ ਕਿਤਾਬ ਓ ਹੋ ਗਈਆਂ, ਫਿਰ ਇਤਿਹਾਸਿਕ ਕਿਤਾਬ ਮੈਨੂੰ ਏਹ ਬੜਾ ਪੜ੍ਹਨ ਦਾ ਸ਼ੌਂਕ ਹੈਗਾ, ਮਤਲਬ ਆਪਣੇ ਇਤੇਹਾਸ ਦੇ ਬਾਰੇ ਪੜ੍ਹੀ, ਜਨਰਲ ਨੌਲਜ ਚੀਜਾਂ ਦੇਖੀਏ। ਕੀ ਹੋ ਰੇਆ ਅੱਜ ਕੱਲ੍ਹ?
ਹਾਂਜੀ- ਹਾਂਜੀ, ਏਹ ਤਾਂ ਹੈ।
ਮੇਰੇ ਕੋਲ ਮੇਰੀ ਵੀ, ਕੁਛ ਕਿਤਾਬਾਂ ਪਈਆਂ ਆ, ਬੀ-ਕੋਮ ਵਗੈਰਾ ਦੀ, ਮੈਂ ਓ ਵੀ ਕਦੀ- ਕਦੀ ਨਾ ਆਪਣੀ ਚੁੱਕ ਕੇ ਪੜ੍ਹਨ ਲੱਗ ਜਾਂਦੀ ਆ, ਜਦੋਂ ਮੇਰਾ ਮਨ ਕਰਦਾ ਮੈਂ ਪੜ੍ਹਨ ਲੱਗ ਜਾਂਦੀ ਆਂ
ਠੀਕ ਐ ਜੀ, ਵੈਸੇ ਵਧੀਆ ਗੱਲ ਆ ਕਿਉਂਕਿ ਕਿਤਾਬਾਂ ਪੜ੍ਹਨਾ, ਵੈਸੇ ਇੱਕ ਚੰਗੀ ਗੱਲ ਆ, ਬੰਦੇ ਦੀ ਨਾ ਚੰਗੀ ਹੋਬ, ਮਤਲਬ ਕਿ, ਇੱਛਾ ਬਨ ਜਾਂਦੀ ਐ ਦਿਮਾਗ ਚ ਬੈਠ ਜਾਂਦੀ ਐ ਏਹ ਗੱਲ ਕਿ, ਹਾਂ ਵੀ ਆਪਾਂ ਇੱਕ ਕਤਾਬ ਪੜ੍ਹੀਏ ਅੱ ਉਦੇ ਵਿੱਚ ਆਪਾਂ ਨੂੰ ਪਤਾ ਚੱਲੂਗਾ, ਹੈਨਾ ਉਦੇ ਵਿੱਚ ਕੀ ਆ ਕੀ ਨਈ ਵਧੀਆ ਗੱਲ ਹੁੰਦੀ ਹੈ। ਵੈਸੇ ਕਿਤਾਬਾਂ ਪੜਨੀਆਂ, ਕਿਤਾਬਾਂ ਤੋਂ ਬੰਦੇ ਨੂੰ ਨਾ ਪਤਾ ਚੱਲਦਾ ਰੈਂਦਾ ਨਾਲੇ, ਬੰਦਾ ਕਿਤਾਬਾਂ ਦੇ ਨਾਲ ਜੁੜੇਆ ਰੈੰਦਾ ਗਾ।
ਹੁੰਦੈ ਆ ਕਿਤਾਬਾਂ ਦੇ ਵਿੱਚ
ਹਾਂਜੀ।
ਸਿੱਖਣ ਨੂੰ ਬੌਤ ਕੁਛ ਮਿਲਦਾ ਸਾਨੂੰ, ਕਿਤਾਬਾਂ ਦੇ ਵਿਚ ਆਪਣਾ ਇਤਿਹਾਸ ਦੇ ਬਾਰੇ ਪਤਾ ਲੱਗਦਾ ਇੱਕ ਕੁੱਛ ਨਵੀ-ਨਵੀਂ ਚੀਜ਼ਾਂ ਅੱਜਕੱਲ ਹੋ ਰਹੀਆਂ ਮਸ਼ੀਨਾਂ ਵਗੈਰਾ ਪਤਾ ਲੱਗਦਾ ਕਿਹੜੀ ਮਸ਼ੀਨ ਆਈ ਐ ਕਿੱਧਰ ਇਹ ਚੀਜ਼ ਦਾ ਪਤਾ ਲੱਗਦਾ ਆ
ਜਨਰਲ ਨੌਲੱਜ ਤੋਂ ਵੈਸੇ ਆਪਾਂ ਨੂੰ ਬੋਤ ਪਤਾ ਚੱਲਦਾ ਵੀ ਵੈਸੇ ਆਪਣੇ ਕੀ ਹਂ ਮਤਲਬ ਕਿਹੜੀ ਚੀਜ਼ ਕਿੰਨੀ ਆ, ਕਿਹੜੀ ਚੀਜ਼ ਕਿੰਨੀ ਜਨਰਲ ਨੌਲੇਜ ਤਾਂ ਬਹੁਤ ਚੀਜ਼ਾਂ ਪਤਾ ਚੱਲਦੀਆਂ ਵੈਸੇ ਸਭ ਤੋਂ ਪਹਿਲਾਂ ਨਵੇਂ ਐਮ ਐਲ ਏ ਵਗੈਰਾ, ਵਗੈਰਾ, ਵਗੈਰਾ ਵਰ ਪਤਾ ਚੱਲਦਾ ਬਹੁਤ ਕੁੱਛ ਐਵੇਂ ਤਾਂ ਜਿਹੜਾ ਆਪਾਂ ਨੂੰ ਕਿਤਾਬਾਂ ਵਿੱਚੋਂ ਪਤਾ ਚੱਲਦਾ ਉੰਝ ਪਤਾ ਵੀ ਨਈਂ ਹੁੰਦਾ ਕਿਸੇ-ਕਿਸੇ ਨੂੰ
ਕੇ ਆ ਰੇ ਨੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਕੁਛ ਕੰਟਰੀਆਂ ਦੇ ਬਾਰੇ, ਕੁਛ ਸ਼ਹਿਰਾਂ ਬਾਰੇ, ਕੁਛ ਵਿਦੇਸ਼ਾਂ ਬਾਰੇ, ਕੁਛ ਦੇਸ਼ਾਂ ਬਾਰੇ ਕੀ ਹੋ ਰਿਆ ਕੀ ਨਈ ਹੋ ਰਿਆ ਕਿਸ ਟਾਇਮ, ਪੜਨੀ ਚਾਈਦੀ ਐ। ਫਰੀ ਟਾਈਮ ਮਿਲੇ
ਕਿਤਾਬਾਂ ਨਾ ਆਪਾਂ ਨੂੰ ਫਰੀ ਟਾਈਮ ਚ ਪੜ੍ਹ ਲੈਣੀਆਂ ਚਾਹੀਦੀਆਂ।
ਕਿ ਜੀ।
ਹੋਰ ਫੇਰ ਅਖ਼ਬਾਰ ਵਗੈਰਾ ਵੀ ਆਉਂਦੀ ਐ ਘਰੇ।
ਅਖ਼ਬਾਰ ਤਾਂ ਆਂਦੀ ਪਰ ਮੈਂ ਅਖਬਾਰ ਇ ਇੰਟਰਸਟ ਨੀ ਰੱਖਦੀ ਮੈਂ ਨਾ ਰੁਪਾਇਣ ਆਂਦੀ ਐ ਨਾਂ ਇਕ ਸ਼ਨੀਵਾਰ ਨੂੰ ਕਿਤਾਬ ਜੀ ਆਂਦੀ, ਅਖਬਾਰ ਨਾਲ ਮੈਨੂੰ ਉਹ ਪੜ੍ਹਨ ਦਾ ਬੜਾ ਸ਼ੌਂਕ ਹੁੰਦਾ ਐ ਉਹ। ਪਤਾ ਮੈਂ ਕਿਤਨੀਆਂ ਇਕੱਠੀਆਂ ਕਰ, ਕਮ ਸੇ ਕਮ ਮੈਂ ਤ੍ਰੀਹ ਇਕੱਠੀਆਂ ਕਰ ਲੀਤੀਆਂ ਉਹ ਕਿਤਾਬਾਂ। ਮੈਨੂੰ ਨਾ ਬੜਾ ਸ਼ੌਕ ਸੀ, ਇਕੱਠੀਆਂ ਕਰਨ ਦਾ ਬੁੱਕਸ। ਉਹ ਪੜਨ ਦਾ ਨਾਂ ਉਹ ਬੜ ਮਤਲਬ ਉਹ ਚ ਅੱਛਾ ਹੁੰਦਾ ਨਾ ਕਿਸੀ ਚ ਮੇਕ ਟਿਪਸ ਹੁੰਦੇ ਆ ਕਿਸੇ ਚ ਰੈਸਪੀ ਟਿਪਸ ਹੁੰਦੇ ਆ।
ਹਾਂਜੀ ਉਹਦੇ ਚੁਟਕਲੇ ਵਗੈਰਾ ਵੀ ਹੁੰਦੇ ਆ ਨਾ ਹੱਸਣ ਹੱਸਣ ਦੇ ਬਹੁਤ ਉਹ ਹੁੰਦੇ ਆ।
ਜੀ, ੜਜੀ ਮੈਂ ਤਰੀ ਮੈਂ ਤ੍ਰੀ ਕਿਤਾਬਾਂ ਇਕੱਠੀਆਂ ਕਰ ਲਈਆਂ ਸੀ, ਉਹ ਲੀ ਮੇਰੀ ਜਦ ਮੇਰਾ ਮਤਲਬ ਵਿਆਹ ਨਈਂ ਸੀ ਹੋਇਆ। ਅਹ ਤਿੰਨ-ਚਾਰ ਪਲੇ ਸਾਲ ਪੱਲਲੇ ਦੀ ਗੱਲ ਐ ਮੇਰੀ ਮੰਮੀ ਕੈਂਦੀ ਐ ਤੂੰ ਕਰਨੀਆਂ ਕੀ ਤੇਰੇ ਕੋਲ ਆਪਣੀਆਂ ਕਿਤਾਬਾਂ ਏੜੀਆਂ ਹੈਗੀਆਂ। ਤੂੰ ਏਂ ਹੋਰ ਕਿਤਾਬਾਂ ਕੱਠੀਆਂ ਕਰ ਵੇ ਬੈਗਠੀ ਐਂ।
ਠੀਕ ਐ।
ਜੀ ਉਹ ਮੈਂ ਹੁਣ ਸੁੱਟਈਆਂ ਹੁਣ ਮੈਂ ਆਪਣੇ ਪੇਕੇ ਗਈ ਸੀ ਤੇ ਮੈਂ ਹੁਣ ਮੈਂ ਸੁੱਟ ਕੇ ਆਂਈਂ ਮੈਂ ਮੰਮੀ ਹੁਣ ਕੰਮ ਦੀਆਂ ਨੀਂ ਹੈਗੀਆਂ ਕਿਤਾਬਾਂ ਰੈਸਪੀ ਵਗੈਰਾ ਸੁੱਟ ਦੋ ਹੁਣ।
ਇਹ ਤੇ ਹੈ।
ਕੀ ਇਸ ਕਰਕੇ।
ਵਧੀਆ ਗੱਲ ਐ, ਵੈਸੇ ਤੁਸੀਂ ਬੁੱਕ ਪੜ੍ਹਦੇ ਔਂ।
ਪਰ ਅਆ ਦਸੋ।
ਕੁੱਝ ਨੀ ਪਾਣੀ ਪੀ ਰਏ ਆ, ਪਾਣੀ ਪੀਂਦੀ ਪਈ ਸੀ ਪਾਣੀ।
ਅੱਛਾ-ਅੱਛਾ ਕੋਈ ਨੀ ਪੀਲੋ-ਪੀਲੋ, ਹੋਰ ਸੁਣਾਓ।
ਹੋਰ ਬਸ ਵਧੀਆ, ਤੁਸੀਂ ਦਸੋ ਬਸ।
ਬਸ ਵਧੀਆ ਅਸੀ ਵੀ। ਮੌਸਮ ਠੀਕ ਐ, ਸਾਨੂੰ ਏਸੀ ਵਗੈਰਾ ਕੂਲਰ ਵਗੈਰਾ ਲਾਣ ਦੀ ਲੋੜ ਨਈਂ ਐ।
ਵਾਰ ਤਾਂ ਠੰਡਾ ਮੌਸਮ ਸਾਡੇ ਅੰਦਰ ਬੜੀ ਗਰਮੀ।
ਹਾਂਜੀ-ਹਾਂਜੀ ਉਹ ਤਾਂ ਹੈ ਈ ਏ। ਚਲੋ ਠੀਕ ਐ ਫਿਰ, ਹਾਂਜੀ ਫਿਰ ਕਦੇ ਸਤਿ ਸ਼੍ਰੀ ਅਕਾਲ।